ਹੈਲੋ
ਹੈਲੋ ਹੋਰ ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਹੋ ਹੋਰ ਕੀ ਕਰ ਰਹੇ ਸੀ ਬਾ ਕੀੀ ਕਰ ਰਹੇ ਸੀ ਵਿਹਲੇ ਹੋ
ਵਹਲੇ ਹੀ ਵਹਲੇ ਬਸ ਕਿਚਨ ਵਿੱਚ ਚੱਲੀਆਂ ਹੋਣ ਬਸ ਦੇਖਾਂ ਕੀ ਕਰਾਂ
ਕਿਚਨ ਕਿਚਨ ਚ ਕੀ ਬਣਾਓਗੇੱਜ
ਕੁਛ ਨੀ ਯਾਰ ਕੱਲ ਨਾ ਰਾਤੀ ਅਸੀਂ ਚਾਵਲ ਬਣਾਈ ਸੀ ਕਿਸੇ ਨੇ ਖਾਧੇ ਨੀ ਹੈ ਦੱਸੋ ਹੁਣ ਇੰਨੀ ਚਾਵਲ ਪੀਣੇ ਹੋਏ ਕਿਸੇ ਨੇ ਖਾਣੇ ਵੀ ਨੀ ਮੈਨੂੰ ਤੇ ਸਮਝ ਨਹੀਂੀ ਆਉਂਦੀ ਵੀ ਕੀ ਬਣਾਵਾਾਂ
ਹਾਂ ਤੇ ਉਹ ਚਾਵਲ ਦੀ ਤੇ ਬੜੀ ਅੱਛੀ ਰੈਸਪੀ ਬਣ ਜਾਂਦੀ ਬਣਾਓ ਤੁਸੀਂ ਬਹੁਤ ਅੱਛਾ ਯੂਜ ਹੋ ਬਹੁਤ ਅੱਛਾ ਯੂਜ ਹੋ ਜਾਂਦਾ ਹੈ ਤਾਂ ਬੱਚੇ ਵੀ ਖੁਸ਼ ਹੋ ਜਾਣਗੇ ਚਾਵਲ ਵੀ ਤੁਹਾਡੇ ਲੱਗ ਜਾਣਗੇ ਤੀਈ ਉਹ ਚਾਵਲਾਂ ਨੂੰ ਤੁਸੀਂਹ ਬਲੈਂਡਰ ਚ ਪਾਓ ਉਹਦੇ ਵਿੱਚ ਦੋ ਚਮਚ ਬੇਸਨ ਪਾਓ ਰ ਦੋ ਚਮਚ ਬੇਸਨ ਦੋ ਚਮਚ ਸੂਜੀ ਪਾਓ ਉਹਦੇ 'ਚ ਇੱਕ ਇੰਚ ਅਦਰਕ ਦਾ ਟੁਕੜਾ ਪਾਓ ਹਰੀ ਮਿਰਚ ਪਾਓ ਉਹਨੂੰ ਬਲੈਂਡ ਕਰੋ ਬਲੈਂਡ ਕਰ ਕੇ ਉਹਨੂੰ ਕੱਢ ਕੇ ਉਹਨੂੰ ਕੱਢ ਕੇ ਤੇ ਉਹਦੇ ਵਿੱਚ ਤੁਹਾਡੀ ਜਿਹੜੇ ਬੱਚੇ ਤੁਹਾਡੀ ਵੈਜੀਟੇਬਲ ਨਹੀਂ ਖਾਂਦੇ ਸਾਰੀ ਵੈਜੀਟੇਬਲ ਨੂੰ ਕ੍ਰਸ਼ ਕਰੋ ਚੋਪ ਕਰ ਲਿਆ ਚੋਪ ਕਰਕੇ ਉਹਦੇ ਵਿੱਚ ਪਾਓ ਤੁਸੀਂ ਉਹਦੇ ਬੈਟਰ ਬਣਾ ਕੇ ਅੱਛਾ ਜਿਹਾ ਉਹਦੇ ਬੇਸਿਕ ਆਪਣੇ ਮਸਾਲੇ ਪਾਓ ਨਮਕ ਮਿਰਚ ਵਗੈਰਾ ਉਹਨੂੰ ਤੁਸੀਂ ਚਿੱਲੇ ਤਰ੍ਹਾਂ ਬਣਾ ਸਕਦੇ ਹੋ ਹੁਣ ਤੁਸੀਂ ਪੀਜ਼ਾ ਬਣਾ ਸਕਦੇ ਹੋ ਡੋਸਾ ਬੈਠ ਤੇ ਹੋ ਗਿਆ ਅਗਰ ਅਸੀਂ ਉਹਨੂੰ ਪਤਲਾ ਕਰਾਂਗੇ ਤੁਸੀਂ ਜ਼ਿਆਦਾ ਪਤਲਾ ਨਾ ਕਰੋ ਉਹਦਾ ਬੈਟਰ ਬਣਾਓ ਥੋੜਾ ਠੀਕ
ਮੈਨੂੰ ਆ ਗਈ ਸੀ
ਥਕ ਬੈਟਰ ਬਣਾ ਕੇ ਨੀਚੇ ਅ ਉਹਨੂੰ ਥੋੜ੍ਹਾ ਉਹ ਗਰੀਸ ਕਰੋ ਤਵੇ ਨੂੰ। ਅਗਰ ਡੋਸਾ ਪੈਣਾ ਤੁਹਾਡੇ ਬਧ ਦੀਆ ਉਹਦੇ ਵਿੱਚ ਪਾਓ ਉਹਨੂੰ ਥੋੜਾ ਫੈਲਾਓ ਡੋਸੇ ਦੀ ਤਰ੍ਹਾਂ ਥੋੜਾ ਪੀਜ਼ਾ ਵੀ ਬਣਾ ਸਕਦੇ ਹਾਂ ਅਸੀਂ ਪੀਜ਼ਾ ਨਾਮ ਦੇ ਸਕਦੇ ਹਾਂ। ਥੋੜ੍ਹਾ ਥੀਕ ਰੱਖੋ ਤੇ ਉਹਨੂੰ ਉਹਦੇ ਬਾਅਦ ਜਿਸ ਤਰ੍ਹਾਂ ਪੀਜ਼ਾ ਵਿੱਚ ਅਸੀਂ ਵੈਜੀਟੇਬਲ ਕੱਟ ਕੇ ਲਗਾ ਸਕਦੇ ਹਾਂ। ਸਵੀਟ ਕੋਰਨ ਲਗਾ ਸਕਦੇ ਹਾਂ। ਉਹਦੇ ਉੱਪਰ ਚੀਜ਼ ਸਪਰੈਡ ਕਰੋ ਓਨੂੰ ਬੇਕ ਕਰੋ ਥੋੜੀ ਦੇਰ ਵਾਸਤੇ
ਫੇਿਰ ਚੀਜ਼ ਵਗੈਰਾ ਪਾਉਣ ਵਸੇ ਤੇ ਸਾਨੂੰ ਫਿਰ ਥੋੜਾ ਮੋਟਾ ਰੱਖਣਾ ਪਏਗਾ ਨਾ ਉਹਨੂੰ
ਨਹੀਂ ਤਾਂ ਤੇ ਕਹਿ ਰਹੀ ਥੀਕ ਰੱਖੋ ਬੈਟਰ ਨੂੰ ਬੈਟਰ ਨੂੰ ਪਤਲਾ ਨਾ ਕਰੋ ਥੀਕ ਰੱਖੋ ਇੱਕ ਤਾਂ ਹੈ ਰੈਸਪੀ ਬਣ ਜਾਏਗੀ। ਠੀਕ ਹੈ।
ਅੱਛਾ। ਨਹੀਂ ਮੈਂ ਅੱਜ ਕੱਲ ਉਹ ਵੀ ਦੇਖਿਆ। ਮੋਟੀ ਜਿਹੀ ਕੜਾਹੀ ਵਿੱਚ ਥੋੜ੍ਹਾ ਜਹਾ ਤੇਲ ਪਾ ਕੇ ਨਾ ਉਹਦੇ ਉੱਤੇ ਇਹ ਵਾਲਾ ਬੈਟਰ ਪਾ ਕੇ ਫੇਰ ਉੱਪਰੋਂ ਦੀ ਸਾਰੇ ਸਬਜ਼ੀਆਂ ਵਗੈਰਾ ਪਾ ਦੋ ਦੋ ਮਿੰਟ ਰੱਖ ਕੇ ਫੇਰ ਉਹਨੂੰ ਵਾਪਸ ਪਲਟ ਦੋ ਉਹ ਬਰਗਰ ਇੱਕ ਦੀ ਸ਼ੇਪ ਬਣ ਜਾਂਦੀ।
ਹਾਂਜੀ। ਇੱਕ ਦੇਖੋ ਉਹ ਬਣ ਜੇਹਗਾ ਤੁਹਾਡਾ ਇਸ ਤਰ੍ਹਾਂ ਦਾ ਇੱਕ ਤੁਸੀਂ ਅਗਰ ਤੁਸੀਂ ਬੈਟਰ ਨੂੰ ਪਤਲਾ ਕਰਦੇ ਹੋ ਤੇ ਚਿੱਲਾ ਬਣਾ ਸਕਦੇ ਹੋ ਇੱਕ ਤੁਸੀਂ ਇੱਕ ਤੁਸੀ ਵੀ ਟਿੱਕੀਆਂ ਵੀ ਬਣਾ ਸਕਦੇ ਹੋ। ਲਾਸਟ ਟਾਈਮ ਮੇਰੇ ਹਾਂਜੀ। ਲਾਸਟ ਟਾਈਮ ਮੇਰਾ ਭਤੀਜਾ ਆਇਆ ਸੀ ਹੁਣ ਬੂਜੀ ਕੁਛ ਖਿਲਾਓ ਬੂਜੀ ਮੁਸ਼ਕਿਲ ਆ ਕੀ ਕਰਾਂ ਚਾਵਲ ਪੇ ਨੇ ਮੈਂ ਕੀ ਕੀਤਾ ਉਹਦੇ ਚ ਕਚਾ ਆਲੂ ਪਾਇਆ ਕਟਿੰਗ ਕਰਕੇ ਉਦੇ ਚ ਸਾਰੇ ਬੇਸਿਕ ਮਸਾਲੇ ਪਾਲੀਏ ਲੇਡੀਜ਼ ਨੂੰ ਪਤਾ ਹੀ ਮਸਾਲੇ ਕੀ ਹੁੰਦਾ ਕਿਆ ਟੇਸਟ ਉਹਨੂੰ ਕਰਕੇ ਉਹ ਵਿਚ ਚਾਵਲ ਸੀ ਨਾ ਉਹਨੂੰ ਚਾਵਲ ਨੂੰ ਹੱਥ ਨਾਲ ਕੀਤਾ ਬਲੈਂਡ ਨਹੀ ਕੀਤਾ ਉਹਨੂੰ ਹੱਥ ਨਾਲ ਮਿਕਸ ਕੀਤਾ ਉਹਦੇ ਵਿੱਚ ਵੇਸਨ ਪਾ ਲਿਆ ਥੋੜ੍ਹਾ ਜਿਹਾ ਉਹਨੂੰ ਮਿਕਸ ਕਰਕੇ ਅਗਰ ਬੋਇਲਡ ਆਲੂ ਹੈ ਬੈਟਰ ਅਗਰ ਨਹੀਂ ਹੈ ਤੇ ਅਸੀਂ ਕੱਚਾ ਵੀ ਪਾ ਸਕਦੇ ਹਾਂ। ਬੱਚੇ ਨੂੰ ਅਸੀਂ ਕੱਦੂਕਸ਼ ਕਰਕੇ ਪਾ ਕੇ ਉਹਨੂੰ ਟਿੱਕੀ ਦੀ ਸ਼ੇਪ ਦੇ ਕੇ ਤੁਸੀਂ ਫਰਾਈ ਕਰ ਲਓ। ਨਾਲ ਬਣਾ ਲੋ ਅੱਛੀ ਸੀ ਬਹੁਤ ਅੱਛੀ ਬਹੁਤ ਟੇਸਟੀ ਉਹ ਸਾਰੇ ਕਹਿੰ ਦੀ ਬੂਜੀ ਬਹੁਤ ਟੇਸਟੀ ਆ ਬੂਜੀ ਹੋਰ ਬਣਾਉ ਬਣਾ ਬਣਾ ਕੇ ਖਲਾ ਦੀ ਬਾਦ ਮੈਂ ਕਿਹਾ ਬੇਟਾ ਕਿਆ ਥਾ ਮੁਝੇ ਟਿੱਕੀ ਸੀ ਬਣਾਈ ਆਪ ਨੇ ਮੈਂ ਕਿਹਾ ਟਿਕੀ ਸੀ। ਕਹਿ ਰਿਹਾ ਮੈਂ ਕਿਹਾ ਟੇਸਟ ਆਇਆ ਬਹੁਤ ਮੈਂ ਆਪਣੇ ਬੇਟੇ ਨੂੰ ਪੁੱਛਿਆ ਕੀ ਹੈ? ਮੰਮਾ ਕੁਛ ਪਤਾ ਨੀ ਕੀ ਸੀ ਲੇਕਿਨ ਟੇਸਟੀ ਸੀ। ਬਾਅਦ ਮੈਂ ਦੱਸਿਆ ਚਾਵਲ ਸੀ ਉਹ ਵੀ ਰਾਤ ਦੇ ਬਚੇ ਹੈਂ! ਮੰਮੀ ਬਹੁਤ ਬੜੇ ਟੇਸਟੀ ਸੀ ਮੈਨੂੰ ਖੁਸ਼ੀ ਹੋਈ ਮੇਰੇ ਚਾਵਲ ਲੱਗ ਲੱਗ ਗਏ। ਤੇ ਥੋੜਾ ਨਵੀਂ ਰੈਸਿਪੀ ਲੱਭ ਗਈ ਬੱਚੇ ਖੁਸ਼ ਹੋ ਕੇ ਖਾਗੇ।
ਫੇਰ ਮੈਂ ਤੇ ਇਹਦੇ ਚ ਥੋੜ੍ਹਾ ਜਿਹਾ ਪਨੀਰ ਵੀ ਪਾ ਦਾਂਗੀ ਥੋੜਾ ਹੈਲਦੀ ਵੀ ਹੋਜੇਗਾ ਹਨਾ।
ਪਨੀਰ ਪਾ ਦੋ ਬੱਚੇ ਜੋ ਵੀ ਜੋ ਵੀ ਸਾਡੇ ਕੋਲ ਹੈ ਸੀ ਸਭ ਪਾ ਦੋ ਇਹਦੇ ਵਿੱਚ ਮੰਨ ਲਓ ਬੱਚੇ ਵੈਜੀਟੇਬਲਸ ਨਹੀਂ ਖਾਂਦੇ। ਹਾਂ। ਵੈਜੀਟੇਬਲ ਨੂੰ ਚੋਪ ਕਰਕੇ ਬਰੀਕ- ਬਰੀਕ ਗੋਭੀ ਪਾ ਸਕਦੇ ਹਾਂ। ਸਭ ਕੁਛ ਪਾ ਕੇ ਬਸ ਚੀਜ਼ ਹੀ ੳਹੀ ਥੋੜਾ ਬਾਜ਼ਾਰ ਵਿੱਚ ਗੰਦਮੰਦ ਖਾ ਕੇ ਆਉਂਦੇ ਰਹੇ। ਤੇ ਅਸੀਂ ਅੱਛੇ ਆਪਣੇ ਘਰ ਦੀ ਘਰ ਦੀ ਚੀਜ਼ ਖਵਾਈ ਕੇ।
ਨਹੀਂ, ਘਰ ਦੀ ਸਾਫ਼- ਸਫ਼ਾਈ ਦੀ ਤੇ ਰੀਸ ਨਹੀਂ ਹੈਗੀ ਨਾ ਬਜ਼ਾਰ ਕਿੰਜ ਦਾ ਬਣਾਉਂਦੇ। ਨੇ ਤੇਲ ਪਤਾ ਨੀ ਕਿਹੜਾ ਵਰਤਦੇ ਨੇ।
ਜਿੰਨਾ ਮਰਜੀ ਤੁਸੀਂ ਵੱਡੇ ਹੋਟਲ ਚ' ਚਲੇ ਜਾਓ। ਤੁਹਾਨੂੰ ਸਾਫ਼ -ਸਫ਼ਾਈ ਉੱਪਰੀ ਮਿਲੇਗੀ। ਅੰਦਰੂਨੀ ਸਾਫ਼ ਸਫ਼ਾਈ ਦੇਖਣੀ ਤੇ ਉਹਨਾਂ ਦੇ ਕਿਚਨ ਚ ਜਾ ਕੇ ਦੇਖੋ।
ਕਿਚਨ ਵਿਚ ਜਾਣ ਦਿੰਦੇ ਨੇ ਅਲਾਡ ਈ ਨੀ ਹੁੰਦਾ। ਪਹਿਲੇ ਹੀ ਲਿਖਿਆ ਹੂੰਦਾ ਨੋਟ ਅਲਾਡ।
ਜਾਏ ਤੇ ਕਦੀ ਕੋਈ ਖਾਏ ਹੀ ਨਾ ਕਿਉਂਕਿ ਇਹਨਾਂ ਨੇ ਜੋ ਚ ਆਦੀ ਸੜੀ ਦਲੀਆਂ ਸਬਜ਼ੀਆਂ ਸਭ ਕੁੱਛ ਪਾਣਾ ਬਾਸੀ ਤਰਪਾਸੀ ਜੋ ਵੀ ਪਿਆ ਦਾ ਸਭ ਕੁੱਛ ਪਾ ਦੇਣਾ। ਅਸੀਂ ਦੇਖਾਂਗੇ ਕਿ ਨੀ ਆ ਬਾਸੀ ਚੀਜ਼ ਨੀ ਅਸੀ ਆਪਣੇ ਬੱਚਿਆਂ ਨੂੰ ਨਹੀਂ ਖਲਾਣੀ।
ਅਸੀਂ ਅਗਰ ਫਰਿੱਜ ਚ ਅਗਰ ਸਾਡੀ ਅੱਜ ਦੁਪਹਿਰ ਦੀ ਬਚ ਗਈ ਨਾ ਸਬਜ਼ੀ, ਅਸੀਂ ਰਾਤੀ ਖਾ ਲਾਂਗੇ। ਅਗਲੇ ਦਿਨ ਬੜੀ ਹੱਦ ਅਗਰ ਕੁਛ ਨੀ ਮਿਲਿਆ ਤੇ ਅਸੀਂ ਨਾਸ਼ਤੇ ਚ ਖਾ ਲੈਂਦੇ ਹਾਂ ਅਗਰ ਰਾਤ ਦਾ ਬਣਿਆ ਤਾਂ ਉਸ ਤੋਂ ਬਾਅਦ ਅਸੀਂ ਸਭ ਡਸਟਬਿਨ
ਡੇਲੀ ਸੁੁੱਟਦੀਆਂ ਡੇਲੀ ਅੱਜ ਦੱਸੋ ਨਾ ਅੱਜ ਮੈਂ ਕਮ ਸੇ ਕਮ ਅੱਠ ਦਸ ਚਪਾਤੀਆਂ ਫਿਰ ਸੁਟੀਆਂ ਨੇ ਬਾਹਰ।
ਨਈ, ਨਈ ਮੈਂ ਤੇ ਅਸੀ ਤਾ ਬਣਾਨੇ ਹੀ ਲਿਮੀਟ ਦਾ ਵਾਬਈ ਜਿਹੜੀ ਮਹਿੰਗਾਈ ਏਨੀ ਵੇਸਟਜ ਹੋਈ ਉਝ ਵੀ ਕੂਝ ਬਣਾਉਂਦੀ ਆ ਵੀ ਟਾਈਮ ਵੀ ਵੇਸਟ ਠੀਕ ਏ ਫੇਰ ਮੂਡ ਵੀ ਖ਼ਰਾਬ ਹੁੰਦਾ।
ਮੂਡ ਤੋਂ ਕੀ ਕਰੀਏ ਬਣਾ ਕੇ ਰੱਖਦੀਏ ਬੱਚਿਆਂ ਦਾ ਮਡਉਂਦੀ ਅਸੀਂਹ ਨੀ ਖਾਣਾ ਅਸੀਂ ਉਹ ਨੀ ਖਾਣਾ। ਅਸੀਂ ਖਾਣੇ ਨੂੰ ਨਹੀਂ ਖਾਂਦੇ। ਬਹੁਤ ਪਰੇਸ਼ਾਨ ਕੀਤਾ ਮੈਂ ਤੇ ਵੇਸਟੇਜ ਤੋਂ ਬੜੀ ਪਰੇ ਕੋਈ ਇਤਨੇ ਵੀ ਬੱਚੇ ਨੀ ਐ, ਬਿਲਕੁਲ ਛੋਟੇ ਵੀ ਨੀ ਹਾਂ। ਹਾਂ ਬਸ ਕੁਛ, ਕੁਛ ਬਣਾਓ ਭੂਖ ਲੱਗ ਰਹੀ ਕੁੱਛ ਬਣਾਓ, ਇੱਕ ਕੁੱਛ ਤੂੰ ਪਰੇਸ਼ਾਨ ਆ, ਕੁੱਛ ਕੀ ਬਣਾਓ ਕਿਆ ਬਣਾਊ
ਕੁਛ ਦਾ ਮਤਲਬ ਹੈਗਾ ਹੈ ਕਿ ਰੋਟੀ ਚਾਵਲ ਨੀ ਹੋਣੀ ਚਾਹੀਦੀ, ਇਸ ਤੋਂ ਇਲਾਵਾ ਕੁਛ ਮਰਜ਼ੀ ਦੇ ਦੋ। ਭਾਵੇਂ ਦੁਨੀਆਂ ਵਜਹਾਨ ਦਾ ਗੰਦ ਭਲਾ ਦੇ ਦੋ
ਕੁਛ ਵੀ ਬਣਾ ਲੋ ਜੇ ਕੁਛ ਵੀ ਬਣਾ ਕੇ ਧਰੋਗੇ ਤੇ ਉਹ ਲੜਾਈ ਏ। ਐ ਕੀ ਬਣਾਇਆ?
ਕੁਛ ਵੀ ਦਾ ਮਤਲਬ ਏ ਕਿ ਦਾਲਾਂ ਸਬਜ਼ੀਆਂ ਨਾ ਹੋਣ, ਰੋਟੀ ਚਾਵਲ ਨਾ ਹੋਣ ਇਸ ਤੋਂ ਇਲਾਵਾ ਜੋ ਮਰਜ਼ੀ ਹੋ ਜਾਵੇ। ਹ ਮੈਂ ਤੇ ਆਪ ਅਗਰ ਤੁਸੀਂ ਤੇ ਰੈਸਪੀ ਦੱਸ ਸੀ ਨਾ ਬਹੁਤ ਵਧੀਆ ਏ ਨਈ ਤੇ ਮੈਂ ਤੇ ਪਤਾ ਕੀ ਕਰਨਾ ਸੀ ਸਾਰੀ ਸਬਜ਼ੀਆਂ ਕਟ ਕੇ ਨਾ ਤੇ ਤੇਲ ਪਾ ਕੇ ਥੋੜ੍ਹਾ ਜਿਹਾ ਸਾਰੀ ਸਬਜ਼ੀਆਂ ਹਲਕੀ ਜਿਹੇ ਸੋਟੇ ਕਰਕੇ ਸਾਰੇ ਚਾਵਲ ਗੇਰ ਕੇ ਥੋੜਾ ਨਮਕ, ਮਿਰਚ ਸੋਇਆ ਸੋਸ, ਗ੍ਰੀਨ ਚਿਲੀ ਸੋਸ ਸਭ ਕੁਛ ਪਾ ਕੇ ਫਰਾਈਡ ਰਾਈਸ ਬਣਾ ਦੇਣੀ ਬੱਚਿਆਂ ਨੇ ਇੰਨੇ ਸਵਾਦ ਨਾਲ ਖਾ ਲੈਣੀ ਸੀ।
ਖਾ ਲੈਂਦੇ ਨੇ ਟਟ ਨਾਲ ਪਰ ਉਹ ਕੀ ਫੇਰ ਵੀ ਪਤਾ ਲੱਗ ਜਾਂਦਾ ਬੱਚੇ ਨੂੰ। ਉਹ ਫੇਰ ਪੰਜਾਬੀ ਭਾਸ਼ਾ ਚ ਆਂਦਾ, ਕੀ ਕਰਾਂ ਚਾਵਲਾਂ ਤੜਕਾ ਲਾ ਖਵਾ ਇਹ ਤੁਸੀ ਕੀ ਕੀਤਾ। ਰਾਤ ਦੇ ਚਾਵਲ ਫੜ੍ਹ ਕੇ ਖਵਾਏ। ਛੋਟੇ ਬੱਚਿਆਂ ਨੂੰ ਨੀ ਪਤਾ ਲੱਗਦਾ ਨਾ ਲੇਕਿਨ ਵੱਡੇ ਬੱਚੇ ਤੇ ਪਹਿਚਾਣ ਜਾਂਦੇ ਹਾਂ ਰਾਤ ਦੇ ਚਾਵਲ ਦੀ ਤੁ ਤੜਕਾ ਲਾ ਕੇ ਪਾਏ ਆਹ ਥੋੜਾ ਜਿਹਾ। ਥੋੜਾ ਆਪਣਾ ਇਈਵੈਂਟ ਡਾਲ ਕੇ ਕਰਕੇ ਹਾਂ। ਬਸ ਟੇਸਟ ਚੇਂਜ ਕਰਕੇ ਦੇ ਦੋ ਹਾਂ। ਅੱਛਾ, ਮੇਰੇ ਕੋਲ ਰਾਤ ਦੀ ਅਗਰ ਬਸ ਹੀ ਰੋਟੀ ਵੀ ਬਚੇ ਨਾ ਫਿਰ ਟਾਈਮ ਤੁਹਾਨੂੰ ਮੈਂ ਬਸੀ ਰੋਟੀ ਦਾ ਵੀ ਵਿਖਾਉਗੀ, ਉਹਦੀ ਵੀ ਬਹੁਤ ਅੱਛੀ ਰੈਸਪੀ ਬਣਦੀ ਹਾਂਜੀ। ਬਹੁਤ ਅੱਛੀ, ਹੁਣੇ ਦੱਸਦਾ ਬਸ ਹੀ ਰੋਟੀਆਂ ਤੁਸੀਂ ਬਾਸੀ ਰੋਟੀਆਂ ਨੂੰ ਉਹਨਾਂ ਵੀ, ਉਹ ਕਰ ਲਓ, ਗ੍ਰਾਇੰਡ ਕਰ ਲਓ।
ਅੱਛਾ।
ਗ੍ਰਾਇੰਡ ਕਰਕੇ ਉਹਦੇ ਚ ਹੀ ਤੁਸੀਂ ਸਬਜ਼ੀਆਂ ਸੁਬਜੀਆਂ ਪਾ ਕੇ ਸਾਰਾ ਕੁਛ ਪਾ ਕੇ ਉਹਨੂੰ ਬਾਈਡਿੰਗ ਬਾਈਡਿੰਗ ਵਾਸਤੇ ਕੁਛ ਪਾਾਲੋ ਵੇਸਨ ਪਾ ਲੋ ਜਾਂ ਕੁਛ ਪਾ ਲੋ ਉਹਦੀ ਵੀ ਤੁਸੀਂ ਟਿੱਕੀਆਂ ਬਣਾ ਸਕਦੇ ਹੋ ਆਰਾਮ ਨਾਲ
ਹੋਰ ਵੈਸੇ ਇਹ ਵੀ ਵਧੀਆ ਗੱਲ ਏ
ਹਾਂ। ਉਹ ਵੀ ਬਹੁਤ ਅੱਛੀ ਬਣ ਜਾਏਗੀ ਬਸ
ਜਿਹੜੀ ਰਾਤ ਦੀ ਬੱਚੀ ਆ ਨਾ ਉਹਨੂੰ ਗਰੀਵੀ ਲਗਾ ਕੇ ਥੋੜਾ ਤਲ ਕੇ ਖਾਈ ਉਹ ਵੀ ਬਹੁਤ ਸਵਾਦ ਬਣਦੀ ਏ
ਰੋਟੀ ਇੱਕ ਰੈਸਪੀ ਮੈਂ ਹੋਰ ਵੀ ਬਣਾ ਲੈਂਦੀ ਹਾਂ ਉਹ ਰੋਟੀ ਨੂੰ ਰੋਲ ਕਰਕੇ ਨਾ ਗੋਲ ਕਰਕੇ ਉਹਨੂੰ ਕਟਿੰਗ ਕਰਕੇ ਉਹਦੀ ਸੀਜ਼ਰ ਨਾਲ ਹਾਂ ਨੂਡਲ ਤੁਹਾਨੂੰ ਮੈਗੀ ਵਾਂਗਣ ਤੜਕਾ ਲਗਾ ਦੋ ਤੇ ਉਹ ਬਹੁਤ ਟੇਸਟੀ ਬਣਦੀ ਹੁਣ ਤੇ ਕਾਫ਼ੀ ਦੇਰ ਮੈਂ ਬਣਾਈ ਨੀ ਆ ਬਟ ਮੈਂ
ਕੂੜਾ ਬਣਾਦੇ ਹ ਨਾ ਅਸੀ ਮੈਂ ਤੇ ਸੇਮ ਉਂਜ ਦਾ ਪਤਲਾ ਜ ਕੂੜਾ ਬਣਾ ਕੇ ਨਾ ਉਹਦੇ ਉੱਤੇ ਫੁਲਕਾ ਰੱਖ ਦਿੰਦੀ ਹਾਂ
ਅੱਛਾ -ਅੱਛਾ ਉਹ ਨਾ ਉਹ ਤੁਸੀਂ ਇਸ ਤਰ੍ਹਾਂ ਨਾ ਕਰੋ ਨਾ ਨਾ ਇਸ ਤਰ੍ਹਾਂ ਨਾ ਕਰੋ ਤੁਸੀਂ ਬੈਟਰ ਬਣਾਓ ਵੈਸਣ ਦਾ
ਪਰ ਉਹਦੇ ਚ ਤੇਲ ਬਹੁਤ ਲੱਗਦਾ ਨਾ ਫਿਰ ਮੈਂ ਤੇਲ ਜਿਆਦਾ ਅਵੋਇਡ ਕਰਨੀ ਆ ਤੁਹਾਨੂੰ ਮੈਂ ਦੱਸਿਆ ਉਹ ਪੂੜੇ ਨੂੰ ਘਟ ਲੱਗਦਾ
ਉਸਾਂ ਤੇਲ ਜਿਆਦਾ ਲੱਗਦਾ ਨਹੀਂ ਤੁਸੀਂ ਤੇ ਉਹ ਜਿਹੜਾ ਚਪਾਤੀ ਨਾ ਉਹ ਬੈਟਰ ਚਪਾਤੀ ਦੇ ਉੱਪਰ ਸਾਰਾ ਫੈਲਾ ਦਿਓ ਫੈਲਾ ਕੇ ਫੇਰ ਉਹਨੂੰ ਜਿੰਨੇ ਚਮ ਇੱਕ ਦੋ ਚਮਚ ਪਾ ਕੇ ਤੇਲ ਦਾ
ਫਿਰ ਨਾ ਮੈਨੂੰ ਬੜਾ ਮੁਸ਼ਕਿਲ ਲੱਗਦਾ ਮੇਰੇ ਕੋਲ ਨਾ ਬੰਦਾ ਨੀ ਸੀ ਮੈਂ ਇਸ ਕਰਕੇ ਪਹਿਲੇ ਵੇਸਣ ਦਾ ਬੈਟਰ ਪਾ ਕੇ ਨਾ ਉਹਨੂੰ ਪਤਲਾ ਪਤਲਾ ਪੂ ਡੋੇ ਵਗੈਰਾ ਫੈਲਾ ਕੇ ਉੱਪਰ ਫੁਲਕਾ ਰੱਖ ਦਿੰਦੀ ਹਾਂ
ਤੇ ਫੇਿਰ ਉਹ ਹਾਂ ਤੇ ਉਹ ਪਲਟ ਜਾਂਦਾ ਪਲਟੀ ਖਾ ਜਾਂਦਾ
ਬਹੁਤ ਵਧੀਆ ਜਿਹੜਾ ਮੈਂ ਹੱਥ ਤੇ ਰੱਖੀ ਮੇਰੇ ਕੋਲ ਉਹ ਨੀ ਹੁੰਦਾ ਉਹ ਆਪਣਾ ਆਪਣਾ ਹੱਥ ਬੈਠਣ ਦੀ ਗੱਲ ਹੇ ਨਾ ਫੇਿਰ ਮੈਨੂੰ ਫਲਿਪ ਕਰ ਦਿੰਦੀ ਹਾਂ ਇੰਨਾ ਟੇਸ ਸਡ ਤੋਂ ਕ੍ਰਿਸਪੀ ਬਣ ਜਾਂਦਾ ਹੈ ਇੱਕ ਪਾਸੇਓ ਵੇਸਣ ਦਾ ਪੂੜਾ ਲੱਗਦਾ ਹਣ ਇੰਨੀ ਨਾਲ ਅਸੀਂ ਚਾਹ ਪੀਂਦੇ ਹਾਂ ਸਵਾਦ ਆ ਜਾਂਦਾ
ਹਮ ਪਸਾ ਖਾ ਲੈਂਦੇ ਬੱਚੇ ਥੋੜਾ ਜਿਹਾ ਬੱਚੇ ਨੂੰ ਥੋੜੀ ਚੀਜ਼ ਨੂੰ ਨਰਿਸ਼ ਕਰਕੇ ਦੋਤਾਈ ਖਾਂਦੇ ਨੇ ਜੇ ਕੋਈ ਇਹੀ ਚੀਜ਼ ਖਾਣ ਨਹੀਂ ਬੱਚੇ ਮੇਰੇ ਕਦੀ -ਕਦੀ -ਕਦੀ ਖਾ ਵੀ ਲੈਂਦੇ ਨੇ ਕਦੀ ਫੇਰ ਨੱਕ ਮੂੰਹ ਚੜਾ ਲੈਂਦੇ ਨੇ ਕਦੀ ਖੁਸ਼ ਹਨ ਹਾਂ ਜਿਹੜੀ ਚਾਵਲ ਦੀ ਟਿੱਕੀ ਬਣਾਈ ਸੀ ਉਹ ਖਾ ਲਈ ਸੀ ਖੁਸ਼ ਹੋ ਕੇ ਬੱਚਿਆਂ ਨੇ
ਨਹੀਂ ਟਿੱਕੀ ਦਾ ਮੈਨੂੰ ਵੀ ਆਈਡੀਆ ਵਧੀਆ ਲੱਗਿਆ
ਹਾਂ ਤੇ ਜੇ ਬੱਚਿਆਂ ਨੂੰ ਚਾਵਲ ਦਾ ਮੈਂ ਉਹ ਬਣਾ ਕੇਦਾ ਪੂੜਾ ਤ ਮੇਰੇ ਛੋਟੇ ਵਾਲਿਆਂ ਨੂੰ ਪਸੰਦ ਨੀ ਉਹ ਕਹਿੰਦਾ ਆਪੋ ਕੁਛ। ਆਤਾ ਨੀ ਸੀ ਤੇ ਪੂੜਾ ਬਣਾ ਕੇ ਦੇ ਦਿੱਤੀ ਹਾਂ ਲੇਕਿਨ ਜਿਹੜਾ ਪੀਜ਼ੇ ਵਾਲਾ ਹੈਨਾ ਉਹ ਪੀਜ਼ਾ ਤੇ ਅੱਛੀ ਤਰ੍ਹਾਂ ਬਣ ਸਕਦਾ ਹੈ ਉਹਨੂੰ ਕਟਿੰਗ ਕਰਕੇ ਅੱਛਾ ਖਿਲਾ ਦੋ ਬੱਚੇ ਖੁਸ਼ ਹੋ ਜਾਂਦੇ ਥੋੜਾ
ਬਸ ਠੀਕ ਵਧੀਆ ਏ ਟਾਈਮ ਤਾਂ ਜਿੰਨਾ ਮਰਜ਼ੀ ਵੇਸਟ ਕਰੀ ਜਾਓ ਕਿਚਨ ਚ ਖਲੋ ਕੇ
ਉਹ ਤਾਂ ਹੈ ਹੀ ਬੱਚਿਆਂ ਨੂੰ ਥੋੜ੍ਹੀ ਪਤਾ ਲ ਲੋੜ ਬੱਚਿਆਂ ਨੂੰ ਸਿਰਫ਼ ਇਹ ਹੈ ਕਿ ਕੁਛ ਨਿਆ ਮਿਲਦੇ ਖਾਣੇ
ਨਯਾ ਮਿਲਜੂ
ਦਾਲ ਚਾਵਲ ਚ ਤੇ ਅੰਜੂਬਤੇ ਨੇ ਦਾਲ ਚਾਵਲ ਦਾ ਨਾਂ ਲੈ ਕੇ ਤੇ ਬੜੀ ਭੈੜੀ ਨਜਰ ਬਣਾ ਲੈਂਦੇ ਨੇ
ਬਸ ਇਹੀ ਹੈ ਨਾ ਬੱਚੇ ਜਿਵੇਂ ਜਿਵੇਂ ਵੱਡੇ ਹੁੰਦੇ ਨਾ ਤਗਂ ਕਰਦੇ ਨੇ ਚਲੋ ਹਜੇ ਤੱਕ ਤੇ ਮੇਰੇ ਇਨਾ ਮੈਨੂੰ ਫੇਸ ਨੀ ਕਰਨਾ ਪੈਂਦਾ ਬਾਕੀ ਅੱਗੇ ਦਾ ਪਤਾ ਨੀ ਕਰਦੀ ਤੇ ਮੇਰੀ ਵਡੀ -ਵੱਡੀ ਵੀ ਬੜੇ ਡਰਾਮੇ ਹੈ ਨਹੀਂ ਮੇਰੀ ਵੱਡੀ ਕੁੜੀ ਵੀ ਬੜੇ ਡਰਾਮੇ ਕਰਦੀ ਹੋਗੀ ਮੰਮੀ ਆ ਜਾਈਏ ਆਪ ਅੱਜ ਮੈਨੂੰ ਸਵੇਰੇ ਕ ਸੀ ਆਪ ਨੇ ਨਾ ਬ੍ਰੈਡ ਪਕੌੜਾ ਦੇਣਾ ਸਵੇਰੇ ਮੈਂ ਲੇਟ ਹੋ ਗਈ ਮੈਂ ਨਾ ਆਲੂ ਲੂ ਵਾਲੇ ਪਰੌਠੇ ਬਣਾਤੇ ਕਹਿੰਦੀ ਆਪ ਨੇ ਮੇਰੇ ਕੋ ਕਾਹਦਾ ਬ੍ਰੈਡ ਪਕੌੜ ਬਉਦੇਣੇ ਆ ਕਿਉਂਕਿ ਮੇਰੀ ਛੋਟੀ ਵਾਲੀਨੇ ਖਾਣਾ ਨਹੀ ਸੀ ਬ੍ਰੈ ਪਕੌੜਾ ਹਣ ਮੈਂ ਇਹਦੇ ਵਸਤੇ ਬਣਾਉਂਦੀ
ਵੀ ਉਹੀ ਮੀਸ ਬਣਾ ਕੇ ਤੇ ਬ੍ਰੈਡ ਦੇ ਵਿੱਚ ਪਾ ਕੇ ਤੇ, ਥੋੜਾ ਫਰਾਈ ਕਰ ਦੇਦੇ ਸੀ।
ਹਾਂ। ਬਸ ਮੈਂ ਕਰ ਦੇਦਾ ਸੀ ਬਸ ਮੈਨੂੰ ਧਿਆਨ ਨ ਰਿਹਾ ਨਾ ਮੈਂ ਲੇਟ ਹੋ ਗਈ ਸੀ। ਬਸ ਫੇਰ ਮੇਰਾ ਮਨ ਨੀ ਕੀਤਾ ਕਿਉਂਕਿ ਮੇਰੀ ਛੋਟੀ ਨੇ ਨੀ ਖਾਣਾ ਸੀ। ਫਿਰ
ਉਹੀ ਗੱਲ ਨਾ ਅਗਰ ਬੱਚੇ ਦੋਨੋ ਦੇਖੋ, ਦੋਨੋ ਬੱਚੇ ਉਹ ਰੈਸਿਪੀ ਚ' ਖਾ ਲੈਣਾ। ਤੇ ਖੁਸ਼ ਹੋ ਕੇਏ ਬਣਾਈਏ। ਇੱਕ ਨੇ ਖਾਣੀ, ਇੱਕ ਦ ਮੂੰਹ ਬਣ ਜਾਏ। ਬਸ ਉਹੀ ਗੱਲ ਨਾ। ਇੱਕ ਖਾ ਲਏ। ਤੇ ਇੱਕ ਉਸ ਰੈਸਪੀ ਨੂੰ ਨਕਾਰ ਦੇ।
ਚਲੋ, ਮੈਂ ਨਾ ਤੁਹਾਡੀ ਉਹ ਵਾਲੀ ਰੈਸਪੀ ਟਰਾਈ ਕਰਾਂਗੀ। ਉਹਨੂੰ ਠੀਕ ਹੈ ਨਾ। ਤੇ ਫੇਰ ਤੁਹਾਨੂੰ ਫੀਡ ਬੈਗ ਦਵਾਂਗੀ ਠੀਕ।
ਹਾਂ ਫਿਰ ਬੈਗ ਦੇਣਾ।
ਚਲੋ ਚਲੋ ਜੀ ਚੰਗਾ ਫਿਰ ਹੈਨਾ। ਓਕੇ ਜੀ, ਸਤਿ ਸ਼੍ਰੀ ਅਕਾਲ।